ਹੈਲੋ ਸਤਿ ਸ਼੍ਰੀ ਅਕਾਲ
ਹੋਰ ਕੀ ਹਾਲ ਜ ਵਧੀਆ ਵਧੀਆ
ਤੰਗ ਤੇ ਨੀ ਕੀਤਾ ਤੁਹਾਨੂੰ ਫੋਨ ਕਰਕੇ
ਨਹੀਂ ਨਹੀਂ ਨਹੀਂ ਇਹ ਕੀ ਹੋ ਹਾਂ ਹਾਂ ਦੱਸੋ?
ਅੱਛਾ ਮੈਂ ਕਿਹਾ ਬੜੇ ਦਿਨ ਹੋ ਗਏ ਭੈਣ ਜੀ ਨਾਲ ਗੱਲ ਨੀ ਹੋਈ।
ਹਾਂ
ਮੈਂ ਕਿਹਾ ਚਲੋ ਅਜ ਫੋਨ ਕਰ ਹੀ ਲਾ ਮੈਂ
ਹਾਂ ਵਧੀਆ ਹੋਇਆ ਕਰ ਲਿਆ, ਤੁਸੀਂ ਫੋਨ ਚ
ਹੋਰ?
ਹੋਰ ਬਸ ਵਧੀਆ,
ਦੇ ਸੀ ਵਗੈਰਾ ਬਣਾ ਲਿਆ।
ਆਵਾਜ਼ ਨਹੀਂ ਸਾਫ਼ ਆ ਰਹੀ ਪਤਾ ਨੀ ਕਿਉਂ ਆ ਰਹੀ ਹੈ।
ਹੈਲੋ ਮੈਂ ਕਿਹਾ ਨਾਸ਼ਤਾ ਵਗੈਰਾ ਬਣਾ ਲਿਆ।
ਬਸ ਨਾਸ਼ਤਾ ਬਣਾ ਰਿਹਾ ਨਾਸ਼ਤਾ ਜੇ ਮੈਂ ਕੀਤਾ ਸੀ।
ਅੱਛਾ।
ਨਾਸ਼ਤਾ ਈ ਬਣਾ ਰ‌ੀ ਸੀ।
ਅੱਛਾ, ਕੀ ਬਨਾਇਆ ਅੱਜ
ਮੈਂ ਤੇ ਖਾਧੇ ਸੀ ਬ੍ਰੈਡ
ਬਾਕੀ ਦਾਲ ਵੀ ਪਈ ਸੀ, ਰਾਤ ਦੀ ਬ੍ਰੈਡ ਖਾਧੇ ਸੀ ਜਗਜੋਤ ਨੂੰ
ਅੱਛਾ-ਅੱਛਾ, ਚਲੋ ਵਧ
ਆ ਏਧਰ
ਵਧੀਆ, ਹੋਰ ਘਰ ਸਭ ਠੀਕ ਨੇ?
ਹਾਂਜੀ-ਹਾਂਜੀ, ਸਭ ਵਧੀਆ ਸਭ ਹਾਂ ਠੀਕ ਆ। ਕਾਕਾ।
ਓਕੇ, ਬਸ ਮੈਂ ਵੀ ਹੁਣੇ ਈ ਫ੍ਰਰੀ ਹੋਈ ਸੀ, ਸਕੂਲ ਤੋਂ ਆਈ ਸੀ।
ਅੱਛਾ, ਆ ਗਏ ਤੁਸੀਂ ਸ
ਹਾਂਜੀ, ਹਾਂਜੀ-ਹਾਂਜੀ, ਬਸ ਡਿਊਟੀਆਂ ਲੱਗ ਰ‌ੀਆਂ ਨੇ ਨਾ।
ਅੱਛਾ।
ਹਾਂਜੀ, ਨੋ ਤੋਂ ਗਿਆਰਾਂ ਈ ਲੱਗਦੀਆਂ ਨੇ ਡਿਊਟੀਆਂ ਨਾ।
ਨੌ ਤੋਂ ਗਿਆਰਾਂ।
ਹਾਂਜੀ, ਕਿਸੇ ਟਾਈਮ ਸਾਢੇ ਗਿਆਰਾਂ ਵੀ ਹੋ ਜਾਂਦੇ ਨੇ। ਕਿਸ ਟਾਈਮ ਬਾਰਾਂ ਵੀ ਵੱਜ ਜਾਂਦੇ ਨੇ।
ਅੱਛਾ, ਸਹੀ ਐ ਹੋਰ ਕਿਸ ਚੀਜ਼ ਦੀ ਡਿਊਟੀ ਲੱਗਦੀ ਏ?
ਬਸ ਵੈਸੇ ਈ ਆ, ਸਕੂਲੇ ਨਾ ਜਿਵੇਂ ਕੋਈ ਬਾਹਰੋਂ ਆ ਜਾਂਦੇ ਨੇ ਫੀਸ ਵਗੈਰਾ ਜਮਾ ਕਰਵਾਣ।
ਅੱਛਾ-ਅੱਛਾ, ਬੱਚਿਆਂ ਦੀ ਏ।
ਤੇ ਹਾਂਜੀ-ਹਾਂਜੀ, ਤੇ ਫੇਰ ਉਹ ਕੰਪਿਊਟਰ ਟੀਚਰ ਹੋਣੀ ਜ਼ਰੂਰੀ
ਅੱਛਾ-ਅੱਛਾ, ਅੱਛਾ ਕੰਪਿਊਟਰ ਅੱਛਾ, ਕੰਪਿਊਟਰ ਟੀਚਰ ਜ਼ਰੂਰੀ ਹੁੰਦੀ ਏ।
ਹੋਣੀ ਚਾਈਦੀ ਏ ਨਾ ਤੇ ਹੁਣ ਲਾਸਟ ਦੇ ਦਿਨ ਹੈਗੇ ਨੇ, ਹੁਣ ਮੇਰੀਆਂ ਡਿਊਟੀਆਂ ਲੱਗੀਆਂ ਦੀਆਂ ਸੀ।
ਅੱਛਾ-ਅੱਛਾ, ਚਲੋ ਵਧੀਆ। ਸੈਲਰੀ ਵਗੈਰਾ ਦਿੰਦੇ ਹੋਣਗੇ ਫੇਰ
ਹਾਂਜੀ-ਹਾਂਜੀ, ਸੈਲਰੀ ਵਗੈਰਾ ਦਿੰਦੇ ਨੇ ਤਾਂ ਈ ਟਿਊਟੀਜ ਲੱਗਦੀਆਂ ਨੇ ਨਾ।
ਅੱਛਾ, ਤੇ ਹਰ ਇੱਕ ਮਟੀਚਰ ਦੀ ਲੱਗੀਆਂ ਹੋਈਆਂ ਪੂਰੇ ਮਹੀਨੇ ਤ ਸਨ।
ਨਈ ਆਂਦੀ ਏ ਨਾ ਜਿਹੜੀ ਨਿਊ ਟੀਚਰਸ ਉਹਨਾਂ ਦੀਆਂ ਨੀ ਲੱਗਦੀਆਂ।
ਅੱਛਾ, ਜਿਹੜੀ ਨਵੀਂ ਆਂ ਤੇ ਉਹਨਾਂ ਦੀ ਨੀ ਲਗਦੀ।
ਹਾਂਜੀ, ਉਹਨਾਂ ਦੀ ਅਗਲੇ ਸਾਲ ਲੱਗਣਗੀਆਂ।
ਹਜੇ ਜਿਹੜੇ ਪੁਰਾਣੇ ਟੀਚਰਸ ਹੋਣਗੀਆਂ।
ਹਾਂਜੀ-ਹਾਂਜੀ, ਉਹਨਾਂ ਦੀ ਉਹਨਾਂ ਨੂੰ ਦਿੰਦੇ ਨੇ। ਤੁਹਾਡੀ ਨਾ ਸ਼ਾਇਦ, ਆਵਾਜ਼ ਨ‌ਈ ਆ ਰ‌ਈ। ਹਾਂਜੀ, ਹਾਂਜੀ-ਹਾਂਜੀ।
ਹੈਲੋ।
ਹਾਂਜੀ।
ਹਾਂਜੀ, ਆਵਾਜ਼ ਘੱਟ ਗੀ ਸੀ।
ਹਾਂਜੀ-ਹਾਂਜੀ।
ਹਾਂਜੀ, ਹੁਣ ਆ ਰ‌ਈ ਆ ਵਾਜ ਸਹੀ।
ਅੱਛਾ, ਹੋਰ ਬਸ ਅੱਜ ਉਹ ਕਲਾਸਿਸ ਵੀ ਸੀ। ਸਾਡੀ ਅੱਜ
ਅੱਛਾ।
ਅੱਜ ਨਾ ਬਾਰ ਤੋਂ ਟੀਚਰਸ ਆਏ ਦੇ ਸੀ ਸਾਨੂੰ ਸਿਖਾਣ ਅਸਤੇ ਮਤਲਬ ਸਾਡੇ ਸਕੂਲੇ ਟੈਕਨੋਲੋਜੀ ਨਿਊ ਟੈਕਨੋਲੋਜੀ ਲਾੰਚ ਹੋ ਗਈ ਐ ਨਾ।
ਅੱਛਾ ਕੀ ਟੈਕਨੋਲੋਜੀ ਐ।
ਜੇੜੇ ਅੱਜ-ਕਲ ਐ ਟੀ ਵੀ ਵ ਵਗੈਰਾ ਨੇ ਆਪਾਂ ਖੁੱਦ ਚਲਾ ਸਕਦੇ ਆ ਉਨਾਂ ਨੂੰ ਅਪਣੇ ਹੱਥ ਨਾਲ। ਜਿਵੇਂ ਆਪਾਂ ਫੋਨ ਯੂਜ ਕਰਦੇ ਆ ਨਾ।
ਟੀਵੀ ਵਗੈਰਾ ਮਤਲਬ ਓ ਵੱਡੀ ਸਕਰੀਨ ਵਾਲੇ ਵੱਡੇ ਐਲ ਸੀ ਡੀ ਵਗੈਰਾ, ਅੱਛਾ। ਛਾ-ਅੱਛਾ।
ਤੇ ਓ ਆਪਾਂ ਟੱਚ ਕਰਕੇ ਖੁਦ ਆਪਾਂ ਬੱਚਿਆਂ ਨੂੰ ਸਿੱਖਾਂ ਸਕਦੇ ਆਂ।
ਅੱਛਾ ਤੁਸੀਂ ਆਪਣੇ ਹੱਥ ਨਾਲ ਟੱਚ ਕਰਕੇ ਚਲਾ ਸਕਦੇ ਓ।
ਹਾਂਜੀ, ਹਾਂਜੀ, ਹਾਂਜੀ, ਤੇ ਓਦੀ ਵੀ ਕਲਾਸਿਸ ਵਗੈਰਾ ਲੱਗ ਰਈਆਂ ਸੀ ਫਿਰ ਤਾਂ ਕਰਕੇ ਥੋੜੀ ਲੇਟ ਓ ਗਏ ਅੱਜ।
ਅੱਛਾ-ਅੱਛਾ।
ਹਾਂਜੀ।
ਚਲੋ ਵਦੀਆ ਏ, ਵਦੀਆ ਏ ਸਗੋਂ ਵਦੀਆ ਹੁਣ ਤੇ
ਵੀ ਕੁਛ ਸਿੱਖਣ ਨੂੰ ਮਿਲੇਗਾ ਨਯੇ ਬੱਚੇ ਆਏਗੇ ਨਾ ਉਨਾਂ ਦਾ ਇੰਟਰਸਟ ਬੈਠੇਗਾ।
ਤੇ ਸਕਰੀਨ ਉੱਤੇ ਟੱਚ ਕਰਕੇ ਚਲਾ ਸਕਦੇ ਆ ਆਪਣੇ ਹੱਥ ਨਾਲ।
ਹਾਂ ਓ ਅ ਬੱਚਿਆਂ ਨੂੰ ਅਟਰੈਕ ਟ ਵੀ ਹੋਣਗੇ ਬੱਚੇ, ਬੱਚੇ ਕਹਿਣਗੇ ਵਾੳ! ਅੱਜ ਮੈਡਮ ਨੇ ਐ ਸਿਖਾਇਆ ਸੀ ਸਾਨੂੰ ਬੜਾ
ਹਾਂ ਓ ਤੇ ਹੈ। ਹੂੰ, ਨਵੀਂ-ਨਵੀਂ ਟੈਕਨੋਲੋਜੀਜ ਆਨ ਗਿਆਂ, ਹੁਣ ਨਾ ਬੁੱਕਸ ਵਾਲੀਆਂ ਵੀ ਤੇ ਆਣਿਆਂ ਨੇ। ਓ ਬੁੱਕ ਨਾਲ ਵੀ ਪੈਨ ਮਿਲਦਾ ਏ ਇੱਕ ਛੋਟਾ ਜਿਆ
ਤੇ ਉਨੂੰ ਆਪਾਂ ਟੈਪ ਕਰਾਂਗੇ ਨਾ ਸੌਂਗ ਵੀ ਚੱਲੇਗਾ।
ਅੱਛਾ ਬੁੱਕ ਤੇ ਈ।
ਬੁੱਕ ਤੇ ਹਾਂ ਅੱਜ-ਕੱਲ ਐ ਚੱਲ ਗਿਆ ਨੇ ਹੁਣ ਹਾਂ ਸਾਡੇ ਕੋਈ ਬੁੱਕ ਲੈ ਕੇ ਆਇਆ ਸੀ ਤੇ ਆਪਾਂ ਉਨੂੰ ਕਲਿੱਕ ਕੀਤਾ ਤੇ ਆਪਣੇ ਆਪ ਚੱਲ ਗਿਆ ਵਨ, ਟੂ, ਥਰੀ ਆਪਣੇ ਆਪ ਦੱਸਣ ਲੱਗ ਗਿਆ।
ਉਝ ਹਾਂ ਮੈਂ ਵੀ ਨਾ ਮਤਲਬ ਏ ਕਾਕੇ ਦਾ ਐਡਮਿਸ਼ਨ ਕਰਾਣ ਗਈ ਸੀ ਨਾ ਇੱਕ ਸਕੂਲੇ ਤੇ ਉੱਥੇ ਦੇਖਿਆ ਤੇ ਉੱਥੇ ਮਤਲਬ ਇੱਕ ਬੁੱਕ ਚ ਨਾ ਉਨਾ ਨੇ ਪੈਨ ਜਿਆ ਸੀ ਤੇ ਪੈਨ ਰੱਖਦੇ ਸੀ ਤੇ ਓ ਮਤਲਬ ਏ, ਬੀ, ਸੀ, ਡੀ ਯਾਂ ਪੋਯਮ ਬੋਲਦੇ ਸੀ।
ਹੂੰ, ਕਾਫੀ ਵਦੀਆ ਟੈਕਨੋਲੋਜੀ ਆ ਗਈਆਂ ਨੇ ਅੱਜ ਕੱਲ ਨਾ ਬੱਚਿਆਂ ਨੂੰ ਐਡਵਾਂਸ ਸਿੱਖਣ ਨੂੰ ਮਿਲੇਗਾ।
ਸਈ ਗੱਲ ਏ।
ਹਾਂਜੀ, ਸਾਡੀ ਵੀ ਹੁਣ ਆਈਡੀਆ ਬਣ ਗਈਆਂ ਨੇ। ਹਾਂਜੀ, ਬੋਇਜ਼ ਵੀ ਨੇ। ਦੋਨੋ ਈ ਨੇ, ਮਤਲਬ ਸੈਵੰਥ ਤਕ ਨੇ ਬੁਆਇਜ਼ ਨਾ।
ਅੱਛਾ, ਸੈਵੰਥ ਵੇਸ
ਹਾਜੀ, ਹਾਂਜੀ ਵੈਸੇ ਪਲੱਸ ਟੂ ਤੱਕ ਸਕੂਲ ਏ ਗਰਲਸ ਨੇ ਪਲੱਸ ਟੂ ਤੱਕ ਨਾ, ਹਾਂਜੀ।
ਅੱਛਾ।
ਕਾਫ਼ੀ ਵਦੀਆ ਏ ਅੱਜ ਅੱਜ ਆਪਾਂ ਕਲਾਸ ਲਗਾਈ ਕਾਫੀ ਸਾਨੂੰ ਵਦੀਆ ਲੱਗਿਆ ਵੇਖ ਕੇ ਕੇ ਕੈਸ ਤਰ੍ਹਾਂ ਆਪਾਂ ਬੱਚਿਆਂ ਨੂੰ ਸਿਖਾ ਸਕਦੇ ਆਂ, ਜੋ ਆਪਾਂ ਮਤਲਬ ਆਪਾਂ ਸੋਚ ਰਏ ਆਂ ਓ ਐਡਵਾਂਸ ਚ ਈ ਸਾਨੂੰ ਪਤਾ ਹੋਏਗਾ ਕਿ ਕੀ ਕਰਾਣਾ ਏ ਆਪਾਂ ਜਾ ਕੇ ਸਕੂਲੇ, ਹਾਂ ਪੈਲੇ ਈ ਸਾਰਾ ਸਿਲੇਬਸ ਉੱਥੇ ਕਵਰ ਅਪ ਏ ਕਿ ਆ ਆਪਾਂ ਨੇ ਐ ਕਰਾਣਾ ਏ ਐ ਬੱਚਿਆਂ ਨੂੰ ਆਪਾਂ ਪੋਇਮ ਸਿਖਾ ਸਕਦੇ ਆਂ ਕਿਵੇਂ ਸਿਖਾ ਸਕਦੇ ਆਂ ਆਪਾਂ ਇੰਪਰੂਵਮੈਂਟ ਕੈਵੇਂ ਕਰਾ ਸਕਦੇ ਬੱਚਿਆਂ ਨੂੰ ਜੇੜੇ ਬ ਚੇ ਬੋਲਦੇ ਨੀ ਏ, ਹੂੰ ਸਾਰਾ ਕੁਛ ਸਬ ਵਧੀਆ ਏ।
ਹੂੰ ਫੇਰ ਤੇ ਵਧੀਆ ਏ।
ਬਹੁਤ ਕਾਫੀ ਨਾ ਵਧੀਆ ਟੈਕਨੋਲੋਜੀ ਆ ਗਿਆਂ ਨੇ ਅੱਜ
ਹੂੰ ਵੈਸੇ ਕੰਪਿਊਟਰ ਟੀਚਰ ਦੀ ਜੋਬ ਏ ਯਾਂ ਫਿਰ
ਨਹੀਂ-ਨਹੀਂ, ਜੇ ਮਤਲਬ ਹੈ ਤੇ ਵੈਸੇ ਕੰਪਿਊਟਰ ਟੀਚਰ ਲਈ ਇਹ ਹੈ। ਜੋ ਐ, ਕਿਉਂਕਿ ਉਹਨਾਂ ਨੂੰ ਹੀ ਆਏਗਾ ਟੀਵੀ ਵਗੈਰਾ ਚਲਾਣਾ, ਉਹੀ ਦੇਖਣਗੇ ਨਾ। ਕਿ ਕਿਹੜਾ ਆਪਾਂ ਓਹ ਕਰਨਾ, ਤੇ ਜਿਹੜੇ ਅ ਇੱਧਰ ਨੇ, ਉਹਨਾਂ ਨੂੰ ਆਪਾਂ ਸਿਖਾਦਾਂਗੇ ਉਹਨਾਂ ਉਹ ਲੈ ਕੇ ਲੈਕੇ ਆਣਗੇ ਤੇ ਸਾਨੂੰ ਇੱਕ ਵਾਰ ਕਹਿ ਦੇਣਗੇ, ਕਿ ਮੈਮ ਤੁਸੀਂ ਚਲਾ ਦੋ ਆਪਣੀ ਆਈਡੀ ਚਲਾ ਦੋ।
ਹਮ, ਹਮ, ਹਮ ਇਹ ਵਧੀਆ ਇਹ ਸਭ ਹਨਾ, ਵੈਸੇ ਗੌਰਮੈਂਟ ਗੌਰਮੈਂਟ ਭੂਲੇਗੀ।
ਨਹੀਂ-ਨਹੀਂ, ਪ੍ਰਾਈਵੇਟ ਏ।
ਅੱਛਾ, ਪ੍ਰਾਈਵੇਟ ਏ ਪੇਪਰ ਵਗੈਰਾ ਵੀ ਤਾਂ ਹੁੰਦੇ ਆ ਨਾ।
ਹਾਂਜੀ-ਹਾਂਜੀ, ਐਗਜ਼ਾਮ ਵਗੈਰਾ ਵੀ ਹੁੰਦੇ ਨੇ।
ਅੱਛਾ, ਫਿਰ ਤਾਂ ਵਧੀਆ ਤੇ ਸੈਲਰੀ ਸਹੀ ਦੇ ਦਿੰਦੇ ਨੇ।
ਸੈਲਰੀ ਠੀਕ ਨੇ ਓਹ।
ਚਲੋ, ਵੱਧਦੀ ਰਹਿੰਦੀ ਹੋਏਗੀ।
ਵੱਧਦੀ ਰਹਿੰਦੀ ਆ ਹਾਂ-ਹਾਂ ਵਧਾ ਦਿੰਦੇ ਨੇ, ਆਪਣੇ ਆਪ ਟੀਚਰਸ ਦਾ
ਨਈ ਤਾਂ ਕਈ ਸਕੂਲ ਹਾਂ ਨਈ ਤਾਂ ਕਈ ਸਕੂਲ ਹੁੰਦੇ ਨੇ, ਸੈਲਰੀ ਬੜੀ ਬੇਕਾਰ, ਮਤਲਬ ਘੱਟ ਦਿੰਦੇ ਨੇ।
ਹਮ, ਕਾਫੀ ਸਕੂਲ ਨੇ ਹੁਣ ਦਿੰਦੇ ਹੀ ਨੀ ਉਹ ਸੈਲਰੀਆਂ, ਇਨੀਆਂ ਕੱਟ ਜੂਨ ਦੀ ਵੀ ਕੱਟ ਲੈਣਗੇ।
ਹੂੰ ਛੁੱਟੀਆਂ ਦੇ ਵੀ ਮਿਲਦੇ ਨੀ
ਨਹੀਂ, ਸਾਡੇ ਡਿਊਟੀ ਤਿੰਨ-ਤਿੰਨ, ਚਾਰ-ਚਾਰ ਦਿਨ ਦੀ ਡਿਊਟੀਆਂ ਲੱਗ ਜਾਂਦੀਆਂ ਨੇ।
ਚਲੋ ਫੇਰ ਤੇ ਵਧੀਆ। ਫੇਰ ਪੂਰੇ-ਪੂਰੇ ਜੂਨ ਦੀ ਫੀਸ ਦਿੰਦੇ ਨੇ। ਮਤਲਬ, ਪੂਰੀ ਜਿੰਨੀ ਫੀ ਮਤਲਬ ਜਿੰਨੀ ਸੈਲਰੀ ਹੋਏਗੀ ਓਨੀ ਸੈਲਰੀ ਦੇਣ
ਹਾਂਜੀ-ਹਾਂਜੀ, ਪੂਰੀ ਸੈਲਰੀ ਦੇਣਗੇ ਸਾਨੂੰ ਜਿੰਨੀ ਹੈਗੀ ਐ।
ਅੱਛਾ, ਮਤਲਬ ਇਹ ਨੀ ਕੱਟ ਕੇ ਦੇਣਗੇ।
ਨਹੀਂ-ਨਹੀਂ ਏਧਰ ਹੈ ਵੀ ਸਕੂਲ ਲਈ ਬੈਨੀਫਿਟ ਬੜਾ ਏ। ਕਿ ਨਾ, ਆਪਾਂ ਨੂੰ ਜਿਵੇਂ ਆਪਾਂ ਛੁੱਟੀ ਲੈ ਲਈ ਮਹੀਨੇ'ਚ ਸਾਡੀ ਤਿੰਨ ਛੁੱਟੀਆਂ ਹੋ ਗਈਆਂ। ਤੇ ਉਸ ਟਾਈਮ ਨਹੀਂ ਸੈਲਰੀ ਕਟਦੇ ਮਤਲਬ ਜਿਸ ਤਰ੍ਹਾਂ ਹੁਣ ਮੈਂ ਪਹਿਲੇ ਸਕੂਲ ਜਾਂਦੇ ਸੀ ਨਾ ਤੇ ਉਧਰ ਕੀ ਕਰਦੇ ਸੀ ਅਗਰ ਆਪਾਂ ਦੋ ਛੁੱਟੀਆਂ ਲੈ ਲਈਆਂ ਨਾ
ਅੱਛਾ
ਅਗਰ ਤੀਸਰੀ ਵੀ ਹੋ ਗਈ ਤੇ ਨਾਲ ਸੰਡੇ ਵੀ ਕੱਟ ਲੈਂਦੇ ਸੀ ਤਿੰਨ ਸੰਡੇ
ਹੁੰਦਾ ਹੈ ਸੰਡੇ ਦੀ ਛੁੱਟੀ ਕੱਟ ਲੈਂਦੇ ਨੇ
ਸੰਡੇ ਵੀ ਕੱਟ ਲੈਂਦੇ ਸੀ ਆਪਾਂ ਤੇ ਬ ਮੈਂ ਤੇ ਬੜੀ ਪਰੇਸ਼ਾਨ ਹੋ ਗਈ ਸਾਨੂੰ ਸੈਲਰੀ ਅੱਗੇ ਘੱਟ ਹਾਂ, ਸੈਲਰੀ ਵੀ ਇੰਨੀ ਘੱਟ ਉਤੋਂ ਸਾਰੀ ਸੈਲਰੀ ਕਟ ਕੇ ਦਿੰਦੀ ਸੀ ਸਾਡੇ ਐਵੇਂ ਲੱਗਦਾ ਸੀ, ਇਹ ਕੀ ਆ ਗਿਆ ਏ।
ਹੂੰ ਹੂੰ ਹੂੰ ਹਾਂ ਵੈਸੇ ਜ਼ਿਆਦਾਤਰ ਸੰਡੇ-ਸੈਟਰਡੇ ਸੰਡੇ ਨੂੰ ਨੂੰ ਉਹ ਲੈ ਲੋ ਨਾ ਛੁੱਟੀ, ਤੇ ਸੰਡੇ ਦੀ ਫਿਰ ਸੰਡੇ ਦੀ ਵੀ ਛੁੱਟੀ ਕੱਟ ਲੈਂਦੇ ਨੇ।
ਹਾਂ, ਉੱਧਰ ਐਵੇਂ ਹੀ ਸੀ ਸਾਰੇ, ਮੈਂ ਇੱਕ-ਦੋ ਵਾਰ ਛੁੱਟੀ ਲੈ ਲਿੱਤੀ ਉਹਨਾਂ ਨੇ ਮੇਰੇ ਸੰਡੇ ਵੀ, ਮੈਨੂੰ ਪਤਾ ਨੀ ਸੀ ਸੰਡੇ ਵੀ ਕੱਟ ਲੈਂਦੇ ਨੇ, ਫਰਾਈ-ਸੈਟਰਡੇ ਦੀ ਵੀ ਛੁੱਟੀ ਕੱਟ ਲਿੱਤੀ ਮੇਰੀ।
ਹੂੰ।
ਬੜਾ ਹੀ ਬੇਕਾਰ, ਮਤਲਬ ਸਿਸਟਮ ਹੈਗਾ ਇੱਧਰ ਤੇ ਫੇਰ ਮੈਂ ਦੂਸਰੇ ਸਕੂਲ ਟਰਾਈ ਕੀਤਾ।
ਇਹ ਸਹੀ ਹੈ, ਇੱਧਰ ਹੈਨਾ, ਸੈਲਰੀ ਵਗੈਰਾ ਸਹੀ ਦੇ ਦਿੰਦੇ ਨੇ, ਪੈਕੇਜ ਸਹੀ ਹੈ ਸੈਲਰੀ।
ਹਾਂ-ਹਾਂ, ਕਾਫ਼ੀ ਵਧੀਆ ਏ, ਆਪਾਂ ਨੂੰ ਹੁਣ ਤਾਂ ਹੁਣ ਸੈਲਰੀ ਵੀ ਸਾਨੂੰ ਮਿਲ ਬਹੁਤ-ਬਹੁਤ ਫੈਮਿਲੀ, ਫੈਮਿਲੀ ਮਤਲਬ ਇਨਵਾਇਰਮੈਂਟ ਹੈਗਾ ਸਾਰਾ।
ਅੱਛਾ, ਫੈਮਲੀ ਇੰਵਾਇਰ ਫਿਰ ਤੇ ਅੱਛਾ, ਮਤਲਬ ਸਾਰੇ ਟੀਚਰ ਹੀ ਨੇ ਜਾਂ ਮੇਲ-ਮੇਲ ਟੀਚਰ ਵੀ ਹੈ, ਫੀਮੇਲ ਟੀਚਰ ਅੱਛਾ ਫੇਰ ਤੇ ਵਧੀਆ
ਹੁਣ ਸਾਡੇ ਅੱਜ ਕੀ ਹੋਇਆ, ਮੈਮ ਐਕਸਪਾਇਰ ਹੋ ਗਏ, ਮੈਮ ਦੇ ਨਾ ਕੋਈ ਲੋਨ ਵਿੱਚ ਸੀ, ਉਹ ਐਕਸਪਾਇਰ ਹੋ ਗਏ ਤੇ ਫੇਰ ਉਹ ਮੈਮ ਨੇ ਸਵੇਰੇ ਸਵੇਰੇ ਫੋਨ ਕੀਤਾ, ਦੂਸਰੀ ਮੈਮ ਨੂੰ ਕਿ ਮੈਮ ਤੁਸੀਂ ਮੇਰੀ ਡਿਊਟੀ ਟੀ ਦੇ ਦੇਣਾ ਉਹ ਮੈਮ ਕਹਿੰਦੀ, ਹਾਂਜੀ ਹਾਂਜੀ ਮੈਂ ਦੇ ਦਾਂਗੀ
ਹਾਂ ਉਹੀ ਤੇ ਕਹਿ ਰਹੀ ਹੈ, ਕੋਪਰੇਟਿਵ ਹੋਣਾ ਚਾਹੀਦਾ ਵੀ
ਹਾਂ ਬਿਲਕੁਲ, ਹੁਣ ਆਪਾਂ ਨੂੰ ਕੋਈ ਦਿੱਕਤ ਹੁੰਦੀ ਹੈ ਫਿਰ ਉਹ ਕੋਪਰੇਟ ਕਰ ਦਿੰਦੇ ਨੇ
ਤਾਂ ਹੀ ਵਧੀਆ ਰਹਿੰਦਾਂ ਯਾਰ
ਨਹੀਂ ਕਾਫ਼ੀ ਵਧੀਆ ਹੈ, ਸਟਾਫ ਵੀ ਕਾਫ਼ੀ ਵਧੀਆ ਹੈ, ਸਕੂਲ ਵੀ ਕਾਫ਼ੀ ਵਧੀਆ ਹੈ।
ਚਲੋ, ਫੇਰ ਤੇ ਬਹੁਤ ਵਧੀਆ ਯਾਰ
ਹੂ, ਟੈਕਨੋਲੋਜੀ ਜਿਹੜੀ ਜਿਹੜੀ ਆ ਰਹੀ ਆ, ਉਹ ਸਾਨੂੰ ਵੀ ਪਤਾ ਲੱਗ ਰਹੀਆਂ ਨੇ
ਹਾਂ, ਤੇ ਹੈ ਹਮ
ਬਾਕੀ ਤੁਸੀਂ ਵੀ ਆਪਣਾ ਕਰਾਓ, ਬੱਚੇ ਦਾ ਐਡਮਿਸ਼ਨ
ਬਸ ਮੈਂ ਵੀ ਹੁਣ ਐਡਮਿਸ਼ਨ, ਛੁੱਟੀਆਂ ਖ਼ਤਮ ਹੋ ਜਾਂਦਾ ਤੇ ਐਡਮਿਸ਼ਨ ਕਰਾਵਾਂਗੀ ਬਸ ਹੁਣ ਐ, ਹੁਣ ਐ ਛੁੱਟੀ ਹਾਂਜੀ ਹਾਂਜੀ, ਠੀਕ ਹੈ, ਠੀਕ ਹੈ, ਓਕੇ ਓਕੇ ਬਾਏ